ਹੈਲੋ।
ਹੈਲੋ।
ਸਾਸਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ।
ਹੋਰ ਠੀ, ਵਧੀਆ ਜੀ ਵਧੀਆ ਤੁਸੀਂ ਦੱਸੋ ਜੀ।
ਵਧੀਆ ਵਧੀਆ ਹੋਰ ਕਿਵੇਂ ਕੀ ਕਰ ਰਹੇ ਸੀ ਜੀ।
ਅਸੀਂ ਕੁਛ ਨਈ ਜੀ ਬਸ ਫ੍ਰਰੀ ਬੈਠੇ ਸੀਗੇ।
ਓਕੇ ਓਕੇ ਤੁਹਾਡੀ ਫੈਮਿਲੀ ਕਿਵੇਂ ਆ ਜੀ।
ਸਾਡੀ ਫੈਮਿਲੀ ਬਹੁਤ ਵਧੀਆ ਜੀ ਤੁਸੀਂ ਦੱਸੋ ਆਪਣੇ ਘਰ ਪਰਿਵਾਰ ਦੇ ਸਾਰੇ ਮੈਂਬਰ ਕਿਵੇਂ ਨੇ ਜੀ।
ਵਧੀਆ ਜੀ ਵਧੀਆ ਤੁਸੀਂ ਦੱਸੋ ਜੀ।
ਸਾਰੇ ਵਧੀਆ ਜੀ।
ਹਾਂਜੀ ਅੱਜ ਆਪਾਂ ਫਲਾਂ ਦੇ ਟੋਪਿਕ ਤੇ ਗੱਲ ਕਰਾਂਗੇ ਜੀ।
ਠੀਕ ਹੈ ਜੀ ਜ਼ਰੂਰ ਜੀ।
ਜਿਵੇਂ ਕਿ ਆਪਾਂ ਦੇਖਦੇ ਹਾਂ ਜੀ ਫਾਲ ਇੱਕ ਕੁਦਰਤ ਦਾ ਅਨਮੋਲ ਤੋਹਫ਼ਾ ਹ ਸਾਡੇ ਲਈ।
ਹਾਂਜੀ ਬਿਲਕੁਲ ਜੀ।
ਜਿਵੇਂ ਇਹ ਸਵਾਦਿਸ਼ਟ ਦੇ ਨਾਲ- ਨਾਲ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਨੇ।
ਹਾਂਜੀ- ਹਾਂਜੀ।
ਇਹ ਆਪਾਂ ਨੂੰ ਦੇਖੋ ਜੀ ਬਿਮਾਰੀਆਂ ਨਾਲ ਲੜਨ ਦੀ ਅਹ ਲੜਨ ਵਿੱਚ ਬਹੁਤ ਸਹਾਇਤਾ ਕਰਦੇ ਨੇ।
ਹਾਂਜੀ ਬਿਲਕੁਲ।
ਅਹ ਸਰੀਰ ਵਿੱਚ ਆਪਾਂ ਨੂੰ ਹੀ ਵਿਟਾਮਿਨ, ਫਾਈਬਰ ਅਤੇ ਹੋਰ ਕਮੀਆਂ ਨੂੰ ਪੂਰਾ ਕਰਦੇ ਨੇ।
ਹਾਂਜੀ ਬਿਲਕੁਲ ਕਰਦੇ ਨੇ, ਕਿਉਂਕਿ ਜਿਹੜੇ ਫਲ ਹੁੰਦੇ ਨੇ ਆਪਾਂ ਨੂੰ ਦੇਖੋ ਇਹਨਾਂ ਤੋਂ ਅਲੱਗ- ਅਲੱਗ ਤਰ੍ਹਾਂ ਦੇ ਤੱਤ ਨੇ ਜਿਹੜੇ ਉਹ ਮਿਲਦੇ ਨੇ ਹਨਾ।
ਹਾਂਜੀ- ਹਾਂਜੀ, ਬਿਲਕੁਲ ਜੀ ਬਿਲਕੁਲ।
ਆਪਾਂ ਕਹਿਨ ਦੇਖੋ ਕਈ ਫਰੂਟਸ ਦੇ ਵਿੱਚ ਆਇਰਨ ਹੁੰਦਾ, ਫਾਈਬਰ ਹੁੰਦਾ।
ਹਾਂਜੀ।
ਜਿਹੜੇ ਆਪਣੇ ਸਰੀਰ ਦੀਆਂ ਕਮੀਆਂ ਨੂੰ ਹਾਂਜੀ ਪੂਰਾ ਕਰਦੇ ਰਹਿਗੇ।
ਹਾਂਜੀ, ਬਿਲਕੁਲ ਜੀ ਬਿਲਕੁਲ।
ਹ ਆਪਣੇ ਸਰੀਰ ਨੂੰ ਊਰਜਾ ਵੀ ਦਿੰਦੇ ਨੇ ਦੇਖੋ।
ਹਾਂਜੀ। ਦੇਖੋ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਫਲ ਨੇ ਜੀ।
ਹ
ਜਿਵੇਂ ਸੇਬ, ਕੇਲਾ, ਪਪੀਤਾ, ਅਨਾਰ ਅਨਾਨਾਸ ਹੋ ਗਿਆ ਜੀ, ਹੋਰ ਬਹੁਤ ਸਾਰੇ ਨੇ ਜੀ, ਵਿੱਚ ਤਾਂ ਐਵੇਂ ਦੇ ਫਲ ਵੀ ਨਹੀਂ। ਜਿੰਨਾਂ ਦੇ ਆਪਾਂ ਨੂੰ ਨਾਮ ਵੀ ਨਹੀਂ ਪਤਾ ਹੁੰਦੇ ਹਨਾ ਜੀ।
ਬਿਲਕੁਲ- ਬਿਲਕੁਲ ਜੀ।
ਦੇਖੋ ਜੀ ਜਿਵੇਂ ਹੁਣ ਆਪਾਂ ਸੇਬ ਦੀ ਗੱਲ ਕਰੀਏ।
ਹਾਂ।
ਸੇਬ ਵਿੱਚ ਦੇਖੋ ਜੀ ਭਰਪੂਰ ਮਾਤਰਾ ਨਾਲ ਫਾਈਬਰ ਹੁੰਦਾ ਜੀ।
ਹਾਂਜੀ ਬਿਲਕੁਲ।
ਹਾਂਜੀ, ਜੋ ਕਿ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ।
ਹਾਂਜੀ ਹਾਂ, ਸੇਬ ਕਹਿੰਦੇ ਵੀ ਖਾਣਾ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੈਗਾ।
ਹਾਂਜੀ, ਦੇਖੋ ਇਹ ਆਪਣੀ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਜੀ।
ਹਾਂਜੀ ਹਾਂ, ਦੂਜਾ ਨਾ ਲੋਕ ਪਤਾ ਕੀ ਕਹਿੰਦੇ ਨੇ ਕਿ ਜੇ ਆਪਾਂ ਇੱਕ ਇੱਕ ਸੇਬ ਰੋਜ਼ ਖਾਈਏ ਦੇਖੋ
ਹਾਂਜੀ।
ਤਾਂ ਕੀ ਹੈਗਾ ਵੀ ਜਿਹੜੇ ਆਪਣਾ ਸਿਰ ਦਰਦ ਹੁੰਦਾ ਕਹਿੰਦੇ ਵੀ ਇਹ ਠੀਕ ਹੋ ਜਾਂਦਾ।
ਹਾਂਜੀ। ਇਹ ਦੇਖੋ ਆਪਣੀ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ।
ਹਾਂਜੀ, ਬਿਲਕੁਲ- ਬਿਲਕੁਲ।
ਕਿਉਂਕਿ ਦੇਖੋ ਜੇ ਆਪਾਂ ਡੇਲੀ ਕੋਈ ਵੀ ਫਰੂਟ ਖਾਂਦੇ ਹਾਂ ਜੀ। ਉਹਦੇ ਨਾਲ ਆਪਾਂ ਨੂੰ ਬਹੁਤ ਜਿਆਦਾ ਤਾਕਤ, ਐਨਰਜੀ ਮਿਲਦੀ ਹੈ ਜੀ।
ਬਿਲਕੁਲ ਮਿਲਦੀ ਹੈ ਜੀ ਤੁਹਾਡੀ ਗੱਲ ਬਹੁਤ ਸਹੀ ਹੈ।
ਹਾਂਜੀ। ਇਹ ਦੇਖੋ ਮਤਲਬ ਆਪਾਂ ਨੂੰ ਜੇ ਕੋਈ ਵੀ ਅਹ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈ ਜੀ। ਓਦੇ ਨਾਲ, ਲੜਨ ਦਾ ਬੋਤ, ਆਪਾ ਨੂੰ ਬੋਤ ਤਾਕਤ ਦਿੰਦੇ ਨੇ
ਹਾਂਜੀ-ਹਾਂਜੀ, ਕੇਓਕੇ ਅਪਾ ਨੂੰ ਮੈਡੀਸਨ ਖਾਣ ਨਾਲੋ ਫਰੂਟ ਖਾਣੇ ਨੇ ਜਿੜੇ ਓ ਬੋਹਤ ਵਧੀਆ ਨੇ
ਬਹੋਤ ਜ਼ਰੂਰੀ ਨੇ, ਜੀ ਬੋਤ ਜਾਦਾ
ਜਿਵੇ ਹੋਣ ਤੁਸੀ ਲਾ ਲੋ ਵੀ ਅੱਜ-ਕੱਲ ਗਰਮੀ ਦਾ ਮੌਸਮ ਚੱਲ ਰੇਐ
ਹਾਂਜੀ।
ਲੋਕ ਨੇ ਜੇੜੇ ਦੇਖੋ, ਹੁਣ ਤਰਬੂਜ ਆਪਣੇ ਬਾਜ਼ਾਰਾਂ ਦੇ ਵਿੱਚ ਆਮ ਮਿਲ ਰੇਐ
ਹਾਂਜੀ।
ਤਾਂ ਤੁਸੀ ਤਰਬੂਜ ਬਾਰੇ ਕੁਛ ਦਸਣਾ ਚਾਓਗੇ?
ਹਾਂਜੀ ਦੇਖੋ ਜਿੜਾ ਤਰਬੂਜ ਐ ਜੀ, ਓ ਆਪਣੇ ਸਰੀਰ ਦੀ ਪਾਣੀ ਦੀ ਕਮੀ ਨੂੰ ਬੋਤ ਜਾਦਾ ਪੂਰਾ ਕਰਦਾ।
ਬੋਹਤ ਜੀ ਬੋਹਤ
ਹ, ਹਾਂ ਨਾਲੇ ਓ ਠੰਡਾ ਹੁੰਦਾ ਏ, ਓ ਆਪਾ ਨੂੰ ਜਿਣੇ ਅਪਾਂ ਕੀ ਅਪਾਂ ਬਾਰ ਜਾਣੇ ਹਾਂ ਯੀ, ਜੇੜਾ ਮਤਲਬ ਕੋਈ ਬਾਰੇ ਡਿਊਟੀ ਕਰਦੇ ਨੇ ਯੀ ਓਨਾ ਲਈ ਬੋਤ ਜਾਦਾ ਜਰੂਰੀ ੲੈ, ਕਿ ਓਹੋ ਗਰਮੀ ਚ ਬਾਰ ਅੰਦਰ ਓਦੇ ਨੇ, ਪਾਣੀ ਦੀ ਕਮੀ ਕਦੇ ਵੀ ਮੈਸੂਸ ਨੀ ਹੁੰਦੀ ਓਨਾਂ ਨੂੰ ਯੀ।
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ, ਕੇਉਂਕਿ ਏ ਤਾਂ ਆਪਣੇ ਬਜਾਰ ਦੇ ਵਿੱਚੋਂ ਐ ਜੇੜਾ ਆਮ ਈ ਮਿਲ ਜਾਂਦਾ ਦੇਖੋ ਹਨਾ।
ਜੀ ਹਾਂਜੀ-ਹਾਂਜੀ ਬਿਲਕੁਲ ਜੀ।
ਬੀ ਅ ਸਾਨੀ ਨਾਲ, ਲੋ ਕ, ਵੱਡੇ ਵੀ ਛੋਟੇ ਵੀ ਇਨੂੰ ਸਾਰੇ ਖਾ ਸ ਕਦੇ ਨਾ ਦੇਖੋ
ਹਾਂਜੀ ਕੋਈ ਏ ਜਾਦਾ ਮੈਗਾ ਨੀ ਦੇਖੋ ਯੀ।
ਹਾਂਜੀ ਬਿਲਕੁਲ ਸਸਤਾ ਈ ਐ।
ਹਾਂ। ਦੇਖੋ ਜਿਵੇਂ, ਜਾਮਣ, ਜਾਮਣ ਮਤਲਬ ਆਪਣੇ ਖੇ ਤਾਂ ਚ ਹੋ ਰੀ ਏ ਵੱਧ, ਬੋ ਜਾਦਾ ਯੀ ਹਾਂਜੀ, ਜੇੜੇ ਸ਼ੂਗਰ ਦੇ ਮਰੀਜ਼ ਨੇ ਜੀ ਅੱਛਾ ਜੀ, ਫੇਰ ਤਾਂ ਤੁਸੀਂ ਖਾਂਦੇ ਹੋਵੋਗੇ ਯੀ।
ਮੇ, ਮੈਨੂੰ ਏਨਾ ਟਾਈਮ ਨੀ ਲੱਗਦਾ।
ਅੱਛਾ ਜੀ, ਫੇਰ ਜ਼ਰੂਰ ਟਾਈਮ ਕਢੇਆ ਕਰੋ ਕਿ ਅਪਾ ਪੰਜ-ਸੱਤ ਪੀਸ ਖਾ ਸਕੀਏ ਜੇ ਜਾਦਾ ਨੀ ਜੀ।
ਏ ਤਾਂ ਬਿਲਕੁਲ ਸਈ ਗੱਲ ੲੈ ਮੈ, ਮੈ ਕੋਸ਼ਿਸ਼ ਤਾਂ ਬੋਹਤ ਕਰਦੀ ਆਂ। ਪਰ ਮੇਥੋਂ ਖਾਈ ਨੀ ਜਾ ਰਹੀ ਹੈਗੀ, ਮੇਰੇ ਕੋਲ ਟਾਈਮ ਦੀ ਸ਼ੋਟੇਜ ਹੈ ਨਾ।
ਅੱਛਾ ਜੀ।
ਹਾਂਜੀ ਹਾਂ। ਪਰ ਕਦੇ ਵੀ ਜਿੜੀ, ਜਾਮਣ ਐ ਸੁ ਧੂਗਰ ਦੇ ਮਰੀਜ਼ਾਂ ਲਈ ਕੈਂਦੇ ਵੀ ਬੋਹਤ ਜਾਦਾ ਵਧੀਆ ਮੰਨੀ ਜਾਂਦੀ ੲੈ।
ਹਾਂਜੀ। ਕੇਓਕਿ, ਮਤਲਬ ਜਿੜੇ ਸ਼ੂਗਰ ਦੇ ਮਰੀਜ਼ ਹੁੰਦੇ ਨੇ ਓ ਮਿੱਠਾ ਨੀ ਖਾ ਸਕਦੇ ਦੇਖੋ ਯੀ। ਜੇੜੀਆਂ, ਜੇਹੜੇ, ਏਦੇ ਵਿੱਚ ਦੇਖੋ ਮਿੱਠਾ ਵੀ ਹੁੰਦਾ ਜੀ ਕੋਈ ਆਪਾਂ ਏਨੂੰ ਐ ਨੀ ਕੈ ਸਕਦੇ, ਵੀ ਏਹ ਜਾਦੇ ਖੱਟੀ ਹੁੰਦੀ ਐ, ਜਾਂ ਮਤਲਬ ਆਪਾਂ ਕਈਏ ਅ, ਆਪਾਂ ਏਨੂੰ ਖਾ ਨੀ ਸਕਦੇ, ਓਨਾਂ ਲਈ ਏ ਬੋਤ ਫੈਦੇਮੰਦ ਐ ਜੀ, ਹਿੜ, ਹਿੜਕਾਂ ਵੀ ਨੇ ਜਿੜੀਆਂ ਯੀ ਓ ਸਕਾ ਕੇ, ਪੀਸ ਕੇ, ਪੋਡਰ ਬਣਾ ਕੇ ਖਾਂਦੇ ਨੇ ਯੀ ਕਿ ਓਨਾ ਨੂੰ, ਹਾਈ। ਵੀ ਓਨਾਂ ਦੀ ਸੇਤ ਲਈ ਏ ਬੋਤ ਜਾਦਾ ਵਧੀਆ ਜੀ।
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ।
ਅਹ ਐਵੇਂ ਵੀ ਕੈਹਾ ਜਾਂਦਾ ਐ ਕਿ ਸ਼ੂਗਰ ਦੇ ਮਰੀਜ਼ ਨੂੰ ਅਮਰੂਦ ਵੀ ਜੋ ਬੋਤ ਜਾਦੇ ਫਾਇਦੇਮੰਦ ਐ।
ਹਾਂਜੀ ਹਾਂ ਸਈ ਗੱਲ ਐ ਜੀ।
ਕਿਉਂਕਿ ਓ ਚ ਵਿਟਾਮਿਨ ਸੀ ਫਾਈਬਰ ਹੁੰਦਾ ਐ ਜੀ। ਬੱਲਾਡ ਸ਼ੂਗਰ ਨੂੰ ਕੰਟਰੋਲ ਕਰਨ ਚ ਬੋਤ ਜਾਦਾ ਮਦਦ ਕਰਦਾ ਐ।
ਹਾਂਜੀ ਹਾਂ ਕਿਉਂਕਿ ਅਮਰੂਦ ਦੇਖੋ ਅੱਜ-ਕੱਲ ਤੇ ਸਰਦੀ ਦੇ ਮੌਸਮ ਵਿੱਚ ਵੀ ਹੁਣ ਹਰ ਟਾਈਮ ਲੱਗਣ ਆਲੇ ਅਮਰੂਦ ਦੇ ਪੌਦੇ ਆ ਰਹੇ ਨੇ ਹੈਂਗੇ।
ਹਾਂਜੀ ਬਾਰਾਂ ਵਾਸੀ ਕੈ ਦਿੰਦੇ ਆਪਾਂ ਜਿਨਾਂ ਨੂੰ ਜੀ।
ਹਾਂਜੀ-ਹਾਂਜੀ, ਓ ਦੇਖਲੋ ਵੀ ਤੁਸੀਂ ਲੋਕ ਆਪਣੇ ਕਰਾਂ ਦੇ ਵਿੱਚ ਆਮ ਈ ਲਗਾਉਂਦੇ ਨੇਗੇ।
ਹਾਂਜੀ ਬਿਲਕੁਲ ਜੀ।
ਹੁਣ ਤੁਸੀਂ ਲਾ ਲਓ ਕਿ ਜੇੜੇ ਸੈ਼ਰਾ ਵਾਲੇ ਲੋਕ ਨੇ ਨਾ ਓ ਅਮਰੂਦ ਨੂੰ ਸਭ ਤੋਂ ਵਧੀਆ ਮੰਨਦੇ ਨੇ।
ਹਾਂਜੀ।
ਕਿਉਂਕਿ ਕੈਂਦੇ ਵੀ ਅਮਰੂਦ ਦੇ ਵਿੱਚ ਏਨੇ ਤੱਤ ਹੁੰਦੇ ਨੇ ਕਿ ਓ ਆਪਣੀਆਂ ਬੋਤ ਸਾਰੀਆਂ ਜਿੜੀਆਂ ਪੇਟ ਦੀਆਂ ਸਮੱਸਿਆਵਾਂ ਓਨਾਂ ਨੂੰ ਵੀ ਕੰਟਰੋਲ ਕਰਦਾ ਹੈਗਾ।
ਹਾਂਜੀ ਬੋਤ ਜਾਦਾ ਜੀ। ਜਿਵੇਂ ਅਪਣੀ ਦੇਖੋ ਅਨਾਨਸ ਆ ਗਿਆ ਜੀ। ਗ ਵਿਟਾਮਿਨ ਸੀ ਦੀ ਨਾਂ ਦੇ ਤਾਤ ਦਾ ਨਾਲ ਵੀ ਮਸ਼ਹੂਰ ਆਈ। ਜਿਵੇਂ ਆਪਾਂਗੇ ਬਟਾਮਿਨ ਅਹ ਦੇਖੋ ਏ ਆਪਣ, ਹਾਂਜੀ। ਅਹ ਜੇਕਰ ਪਣੇ ਸਰੀਰ ਨੂੰ ਅਹ ਸੋਜ ਆ ਜੇ ਜੀ ਤਾਂ ਓਨੂੰ ਵੀ ਏ ਕੱਟ ਕਰਦੇ ਜੀ।
ਅੱਛਾ ਜੀ।
ਹਾਂ ਜੇੜੀਆਂ ਬੋਡੀ ਦੀਆਂ ਹੱਡੀਆਂ ਹੋ ਗਈਆਂ ਜੀ ਓਨਾਂ ਦੀ ਬੋਤ ਜਾਦਾ ਮਜ਼ਬੂਤ ਕਰਦੇ ਜੀ।
ਹਾਂਜੀ ਹਾਂ।
ਆਪਾਂ ਨੂੰ ਅਨਾਨਸ ਵੀ ਕੈਂਦੇ ਬੋਤ ਮਤਲਬ ਜੇ ਜਾਦਾ ਨੀ ਥੋੜ੍ਹਾ ਤਾਂ ਖਾਣਾ ਚਾਈਦਾ ਈ।
ਹਾਂਜੀ ਬਿਲਕੁਲ ਜੀ ਬਿਲਕੁਲ।
ਜਿਵੇਂ ਕੋਈ ਨੋਰਮਲ ਇਨਸਾਨ ਨਈ ਓਨੂੰ ਕੋਈ ਮਤਲਬ ਕੋਈ ਵੀ ਨਹੀ ਪ੍ਰੋਬਲਮ ਤਾਂ ਓਨੂੰ ਵੀ ਕੋਈ ਨਾ ਕੋਈ ਫਲ ਫਰੂਟ ਤਾਂ ਡੇਲੀ ਇੱਕ ਜਰੂਰ ਖਾਣਾ ਚਾਈਦਾ ਜੀ।
ਹਾਂਜੀ ਹਾਂ, ਬਿਲਕੁਲ ਜੀ।
ਹਾਂਜੀ।
ਹੁਣ ਜਿਵੇਂ ਤੁਸੀਂ ਅੰਬ ਈ ਲੈ ਲਓ ਅੰਬ ਨੇ ਜਿੜੀ ਅਪਣੀ ਬਾਜ਼ਾਰ ਦੇ ਵਿੱਚ ਅੱਜ-ਕੱਲ੍ਹ ਆਮ ਨੇ
ਹਾਂਜੀ।
ਕਿਉਂਕਿ ਹੁਣ ਅੰਬਾਂ ਦਾ ਜਿਵੇਂ ਆਪਾਂ ਕੈ ਦਿੰਦੇ ਲੈਣਗੇ ਸੀਜਨ ਚੱਲ ਰੈਹਾ ਹੈਗਾ।
ਹਾਂਜੀ।
ਛੋਟੇ ਵੀ ਅੰਬ ਵੱਡੇ ਵੀ ਅੰਬ। ਦੋ ਤਰ੍ਹਾਂ ਦੇ ਅੰਬ ਹੁੰਦੇ ਨੇ
ਹਾਂਜੀ।
ਅੰਬਾਂ ਨੂੰ ਜੇੜਾ ਕਿ ਆਪਾਂ ਅ ਕੈਂਦੇ ਨੇ ਸੁਣਿਆ ਹੈਗਾ ਵੀ ਫਲਾਂ ਦਾ ਰਾਜਾ ਵੀ ਕੈਯਾ ਜਾਂਦਾ ਹੈਗਾ।
ਹਾਂਜੀ-ਹਾਂਜੀ ਬਿਲਕੁਲ ਕੈਹਾ ਜਾਂਦਾ ਜੀ।
ਏਚ ਵੀ ਕੈਂਦੇ ਨੇ ਵੀ ਵਿਟਾਮਿਨਸ ਹੁੰਦੇ ਨੇ ਹੈਨਾ।
ਕਾਂਜੀ।
ਜੀਵੇ ਵੇਖ ਕੇ ਕੈ ਦਿਣੇ‌ ਆ ਬਿ
ਹਾਂਜੀ।
ਵਿਟਾਮਨ ਏ ਜੇੜਾ ਅਪਣੇ ਕੈੰਦੇ ਵੀ ਅੱਖਾਂ ਦੀ ਰੋਸ਼ ਨੀ ਦੇ ਵਾਸਤੇ ਵੀ ਵਧੀਆ ਹੁੰਦਾ ਦੇਖੋ।
ਹਾਂਜੀ।
ਵੀ ਜਿੰਨਾ ਲੋਕਾਂ ਦੇ ਕੈੰਦੇ ਵੀ ਕਈ ਵਾਰ ਆਈਸੈਟ ਐ ਜੇੜੀ ਓ ਕੱਟ ਜਾਂਦੀ ਹੈਗੀ।
ਹਾਂਜੀ।
ਕੈੰਦੇ ਵੀ ਓਨੂੰ ਵੀ ਵਧਾਉਂਦਾ ਹੈਗਾ ਏਹ।
ਹਾਂਜੀ ਆ ਦੇਖੋ ਜਿਵੇਂ ਅਪਣਾ ਪਪੀ ਤਾ ਹੋ ਗਯਾ ਜੀ ਏ ਚ ਵਿਟਾਮਿਨ ਏ ਦੀ ਮਾਤਰਾ ਬੋਤ ਜਾਦਾ ਪਾਈ ਜਾਂਦੀ ਏ ਜੀ ਬੋਤ ਜਾਦਾ।
ਅੱਛਾ ਜੀ ਅੱਛਾ।
ਏ ਪੇਟ ਦੀਆਂ ਜਿਵੇਂ ਕੋਈ ਵੀ ਸਮੱਸਿਆ ਏ ਜਿਵੇਂ ਕੈ ਦੀਈਏ ਆਪਾਂ ਕਬਜ਼ ਪਾਚਨ ਪ੍ਰਣਾਲੀ ਨੂੰ ਬੋ ਮਜ਼ਬੂਤ ਕਰਦਾ। ਕਬਜ਼ ਦੇ ਰੋਗ ਨੂੰ ਦੂਰ ਕਰਦਾ ਈ ਪਪੀਤਾ ਖਾਣਾ ਵੀ ਬੋਹਤ ਜ਼ਰੂਰੀ ਏ ਜੀ ਬੋਤ ਜਾਯਦਾ ਈ।
ਹਾਂਜੀ ਮੈਮ ਪਤਾ ਕਿ ਏ ਇੱਕ ਗੱਲ ਏ ਵੀ ਹੈਗੀ ਨਾ ਜੇੜਾ ਪਪੀਤਾ ਹੈਗਾ ਦੇਖੋ
ਹਾਂਜੀ
ਓ ਕੀ ਐ ਜੇੜੀ ਆਪਣੇ ਸਰੀਰ ਚ ਖੂਨ ਦੀ ਕਮੀ ਹੁੰਦੀ ਹੈਗੀ ਓਨੂੰ ਵੀ ਬੋਹਂਤ ਜਲਦੀ ਹੀ ਪੂਰਾ ਕਰ ਦਿੰਦਾ।
ਹਾਂਜੀ-ਹਾਂਜੀ।
ਕਿਉਂਕਿ ਕਈ ਲੋਕ ਹੁਨ ਦੇ ਨੇਗੇ ਜੇੜੇ ਕੇ ਦਵਾਈਆਂ ਨਈ ਲੈਂਦੇ।
ਹਾਂਜੀ।
ਓ ਪਪੀਤੇ ਨਾਲ ਈ ਆਪਣਾ ਖੂਨ ਐ ਜੇੜਾ ਪੂਰਾ ਕਰ ਲੈਂਦੇ ਨੇਗੇ।
ਹਾਂਜੀ।
ਹੁਨ ਤੁਸੀਂ ਲਾ ਲਓ ਵੀ ਪਿੱਛੇ ਜੇ ਮੇਰੇ ਡੈਡੀ ਦੇ ਵਿੱਚ ਖੂਨ ਬੋਹਤ ਘੱਟ ਗਿਆ ਸੀ ਅਸੀਂ ਓਨੂੰ ਤੀਸਰੇ ਦਿਨ ਨਾ ਬਵੀਤਾ ਦੇਣ ਲੱਗ ਗਏ ਸੀਗੇ।
ਅੱਛਾ ਜੀ।
ਤੇ ਤੁਸੀਂ ਲਾ ਲੋ ਵੀ ਦੋ ਹਫ਼ਤਿਆਂ ਦੇ ਵਿੱਚ ਓਦਾ ਕਟੋ-ਕਟ ਡੇਢ ਗ੍ਰਾਮ ਸੀ ਏਦਾ ਖੂਨ ਵੱਧ ਗਿਆ ਸੀਗਾ।
ਹਾਂਜੀ ਬਿਲਕੁਲ ਵੱਧਦਾ ਜੀ ਬਿਲਕੁਲ ਜੀ।
ਕਿਉਂਕਿ ਦਵਾਈਆਂ ਆਪਾਂ ਨੂੰ ਪਤਾ ਨੀ ਨਾ ਕਿਸ ਚੀਜ਼ ਤੋਂ ਬਣੀਆਂ ਹੁੰ ਨੇ ਓਨਾਂ ਦੇ ਵਿੱਚ ਕੀ-ਕੀ ਪਾਯਾ ਹੁੰਦਾ ਹੈਗਾ?
ਹਾਂਜੀ।
ਏ ਵੀ ਐ।
ਹਾਂਜੀ ਅਨਾਰ ਵੀ ਦੇਖੋ ਜੀ ਅਨਾਰ ਵੀ ਆਪਾਂ ਨੂੰ ਬੋਹਤ ਫਾਇਦੇਮੰਦ ਐ ਜੀ। ਜਿਵੇਂ ਓਦੇ ਚ ਆਇਰਨ, ਫਾਈਬਰ ਹੋਰ ਬੋਹਤ ਜ਼ਿਆਦਾ ਤੱਤ ਹੁੰਦੇ ਨੇ ਖ਼ੂਨ ਵਧਾਉਣ ਵਿੱਚ ਬੋਹਤ ਜ਼ਿਆਦਾ ਮਦਦ ਕਰਦਾ ਅਪਣੀ ਜੀ।
ਹਾਂਜੀ ਹਾਂ ਹੁਣ ਤੁਸੀਂ ਲਾ ਲੋ ਵੀ ਐਨ
ਬਣਾਉਂਦਾ ਜੀ ਦਿਲ ਦੇ ਰੋਗਾਂ ਲਈ ਬੋਹਤ ਵਧੀਆ ਮੰਨਯਾ ਜਾਂਦਾ ਜੀ।
ਹਾਂਜੀ, ਕਿਉਂਕਿ ਐਵੇਂ ਏ ਨਾ ਡਾੱਕਟਰ ਵੀ ਨੇ ਜੇੜੇ ਖੂਨ ਦੀ ਕਮੀ ਦੇ ਟਾਈਮ ਐ ਆਪਾਂ ਨੂੰ ਜਾਦਾ ਤੋਂ ਜਾਦਾ ਅਨਾਰ ਖਾਨ ਦੀ ਹੀ ਸਲਾਹ ਦਿੰਦੇ ਨੇ।
ਹਾਂਜੀ, ਹਾਂਜੀ, ਹਾਂਜੀ।
ਸਹੀ ਗੱਲ ਐ।
ਹਾਂਜੀ- ਹਾਂਜੀ, ਬਿਲਕੁਲ ਜੀ ਬਿਲਕੁਲ।
ਏਅ ਕੈ ਸਕਦੇ ਆ ਵੀ, ਆਪਾਂ ਨੂੰ ਜੇੜੇ ਫਲ ਖਾਨੇ ਨ ਆਪਣੀ ਸਿਹਤ ਦੇ ਲਈ ਬੋਹਤ ਹੀ ਜਾਦਾ ਫਾਇਦੇਮੰਦ ਨੇਗੇ। ਜੇੜੇ ਕੇ ਆਪਣੇ ਸਰੀਰ ਦਾ ਸੰਤ ਤੁੁਲਨ ਨੇ ਬਣਾਈ ਰੱਖਦੇ ਨੇਗੇ।
ਹਾਂਜੀ, ਹਰ ਇਕ ਹਰ ਇੱਕ ਫਲ ਅ ਫਲ, ਆਪਾਂ ਨੂੰ ਘੱਟੋ- ਘੱਟ ਹਾਂ, ਆਪਾਂ ਨੂੰ ਡੇਲੀ ਰੋਟੀਨ ਦੇ ਵਿੱਚ ਇੱਕ ਜ਼ਰੂਰ ਖਾਣਾ ਚਾਹੀਦਾ ਈ, ਓ। ਓਕੇ ਮੈਮ, ਓਕੇ ਜੀ।